ਸਤਿ ਸ਼੍ਰੀ ਅਕਾਲ।
ਹਾਂ ਸਤਿ ਸ਼੍ਰੀ ਅਕਾਲ ਜੀ ਹੋਰ। ਕਿਵੇ ਹੋ
ਬਸ ਵਧੀਆ- ਵਧੀਆ ਆਪ ਸੁਣਾਓ
ਮੈਂ ਵਧੀਆ ਜੀ
ਉਹ ਦੱਸੋ ਕਿ ਗੱਲ ਰੋਟੀ ਪਾਣੀ ਹੋਗੀ
ਹਾਂਜੀ ਮੈਂ ਮੈਂ ਇੱਕ ਗੱਲ ਸੋਚ ਰਿਹਾ ਸੀ
ਹਾਂਜੀ ਦੱਸੋ
ਹ ਕੀ ਅੱਜ ਕੱਲ੍ਹ ਨਾ ਮਤਲਬ ਖਰਚੇ ਬਹੁਤ ਵੱਧ ਗਏ ਨੇ
ਤੇ ਮਤਲਬ ਅਸੀਂ ਕੁੱਝ ਵੀ ਸੇਵ ਨੀ ਕਰ ਪਾ ਰਹੇ ਮਨੀ ਮਤਲਬ ਪੈਸਾ ਨੀ ਸੇਵ ਹੋ ਪਾ ਰਿਹਾ ਤੇ ਸਾਡੇ ਖਰਚੇ ਵੱਧਦੇ ਜਾ ਰਹੇ ਨੇ
ਹਾਂਜੀ
ਤੁਹਾਨੂੰ ਕੀ ਲੱਗਦਾ ਇਸ ਬਾਰੇ
ਹਾਂਜੀ ਹੈਲੋ
ਹਾਂਜੀ, ਮੈਂ ਕਿਹਾ ਤੁਹਾਨੂੰ ਕੀ ਲੱਗਦਾ ਇਸ ਬਾਰੇ
ਕਮ ਬਹੁਤ ਜ਼ਿਆਦਾ ਹੋ ਚੁੱਕੀ ਹੈ ਜਿਸਨਾ ਇਨਸਾਨ ਕਮਾਉਂਦਾ ਉਹਦੇ ਨਾਲ ਇਨਸਾਨ ਨਾਲ ਕਈ ਘਰ ਦਾ ਗੁਜ਼ਾਰਾ ਹੋ ਪਾਉਂਦਾ
ਹਾਂਜੀ- ਹਾਂਜੀ ਇਹ ਤਾਂ ਹੈ
ਮਹਿੰਗਾਈ ਕਿੰਨੀ ਅਹ ਕਮਾਈ ਦਾ ਧਿਆਨ
ਹਮ
ਜਿਹੜਾ ਇਨ ਲੈ ਗਿਆਓ ਕਿਰਾਇਆ ਵੀ ਦੇਣਾ ਠੀਕ ਹੈ ਨਾ, ਉਹਨੇ ਫਿਰ ਬਿਜਲੀ ਦਾ ਬਿੱਲ ਵੀ ਦੇਣਾ ਆ ਫਿਰ ਉਹਨਾ ਆਪਣਾ ਰਾਸ਼ਨ ਪਾਣੀ ਵੀ ਪਾਉਣਾ, ਕੁੱਛ ਬੱਚਿਆਂ ਦੇ ਖਰਚੇ ਤੇ ਬਹੁਤ ਹੋ ਹੀ ਜਾਂਦਾ ਹੈ ਮਤਲਬ ਉਹ ਇਨਸਾਨ ਬਚਾ ਨਹੀਂ ਪਾਉਂਦਾ ਕੁਛ ਵੀ ਆਪਣੇ ਕੋਲ
ਹਾਂਜੀ -ਹਾਂਜੀ ਇਥੇ ਅੱਜ ਕੱਲ ਮਤਲਬ ਖਰਚੇ ਵੀ ਬਹੁਤ ਜ਼ਿਆਦਾ ਹੋ ਗਏ ਨੇ ਹਨ ਤੇ ਮਹਿੰਗਾਈ ਵੀ ਥੋੜ੍ਹੀ ਬਹੁ ਵੱਧ ਹੋ ਗਈ ਹੈ ਜਿਸ ਕਰਕੇ ਅਸੀਂ ਕੁਝ ਵੀ ਨਹੀਂ ਬਚਾ ਪਾ ਰਹੇ ਹ
ਬਿਲਕੁਲ ਜੀ ਬਿਲਕੁਲ
ਘਰ ਦਾ ਰਾਸ਼ਨ ਹੋ ਗਿਆ, ਸਬਜ਼ੀ ਹੋ ਗਿਆ ਪੈਟਰੋਲ ਹੋ ਗਿਆ, ਪੈਟਰੋਲ ਦਾ ਖ਼ਰਚਾ ਹੋ ਗਿਆ
ਬਿਲਕੁਲ ਜੀ ਬਿਲਕੁਲ ਰਾਸ਼ਨ ਦਸ ਹਜਾਰ ਦਾ ਆਉਂਦਾ ਮਹੀਨੇ ਦਾ ਹੁਣ ਬਹੁਤ ਕੁਝ ਦਾਲਾਂ ਵੀ ਨੇ, ਤੇਲ ਵੀ ਏ, ਆਟਾ ਵੀ ਏ। ਸਿਲਿੰਡਰ ਵੱਖਰਾ
ਹਾਂਜੀ, ਹਾਂਜੀ,
ਫ ਅਗਰ ਇਨਸਾਨ ਕਿਰਾਇਆ ਤੇ ਹੈਗੇ, ਫਿਰ ਪੰਜ ਛੇ ਹਜ਼ਾਰ ਦਾ ਕਿਰਾਇਆ ਵੀ ਹੁੰਦਾ ਘਰ ਦਾ।
ਹਾਂਜੀ-ਹਾਂਜੀ ਇਹ ਤਾਂ ਹੈ।
ਪਰਚੇ ਚੁੱਕ ਮੈਂ,
ਹਾਂਜੀ, ਇਹਨਾਂ ਇਹਨਾਂ ਖਰਚਾ ਕਰਕੇ ਤਾਂ ਅਸੀਂ ਕੁਝ ਵੀ ਬਚਾ ਨਹੀਂ ਪਾ ਰਹੇ। ਸਾਡਾ ਵੀ ਸੇਮ ਆਹੀ ਖਰਚਾ ਹੁੰਦਾ।
ਹਾਂ ਇਹ ਵੀ ਕੀ ਇਨਸਾਨ ਕਿ, ਕਿੰਨਾ ਬਚਾ ਲਗਾ ਇਨਸਾਨ ਕਮਾਈ ਕਰਦਾ ਕਮਾਈ। ਮਗਰੋਂ ਆਦੀ ਹੈ, ਘਰ ਪਹਿਲਾਂ ਉਹਦਾ ਹਿਸਾਬ ਹੋ ਜਾਂਦਾ ਕਿ ਇੱਥੇ ਇਤਨਾ ਦਿਨ ਹੈ, ਇੱਥੇ ਇਤਨਾ ਦੇਨ ਹੈ। ਤੇ ਇਤਨਾ ਦੇਣਾ।
ਹਾਂਜੀ, ਹਾਂਜੀ ਅਸੀਂ ਘਰ ਦੇ ਤਿੰਨ ਮੈਂਬਰ ਮਤਲਬ ਅਸੀਂ ਘਰ ਤੇ ਤਿੰਨ ਮੈਂਬਰ ਕਮਾ ਕਮਾਉਂਦੇ ਹਾਂ, ਫੇਰ ਵੀ ਕੁੱਝ ਨੀ ਪੁੱਛਦਾ ਪਇਆ।
ਬਿਲਕੁਲ ਜੀ ਬਿਲਕੁਲ ਜੀ। ਲੋਕੀ ਕਹਿ ਦਿੰਦੇ ਘਰ ਦੇ ਤਿੰਨ ਬੰਦੇ ਕਮਾ ਔਰ ਚਾਰ ਬੰਦੇ ਕਮਾ ਬਚਾ ਰਹੇ ਹੋਣੇ। ਹਨਾ, ਖਾ ਰਹੇ ਹੋਣੇ ਆ ਖੁਲਾ। ਪਰ ਇਹ ਨੀ ਪਤਾ ਕਿ, ਜਿਨੇ ਬੰਦੇ ਕਮਾ ਸਾਨੂੰ ਉਹਨਾਂ ਨੂੰ ਮਹਿੰਗਾਈ ਵੀ ਤੇ ਨੇ ਉਹ ਨੂੰ ਆਪਣੇ ਖਰਚੇ। ਵੀ ਤੇ ਹੈ ਊਸ ਨੇ,
ਹਾਂਜੀ, ਹਾਂਜੀ ਖ਼ਰਚੇ ਤੋਂ ਉਸ ਤੋਂ ਵੱਧ ਨੇ।
ਤੇ,
ਹਾਂਜੀ,
ਸਾਨੂੰ ਆਪਣੇ ਚਾਹ ਵੀ ਹੁੰਦੇ, ਕਿ ਮੈਂ ਕਮਾ ਰਿਹਾ, ਮੈਂ ਗੱਡੀ ਵੀ ਲਾਵਾ ਵਾਲੀ ਠੀਕ ਹੈ ਨਾ। ਮੇਰਾ ਕ ਸੁਪਨਾ ਆ, ਮੈਂ ਆ ਵੀ ਲਾ ਮੈਂ ਉਹ ਵੀ ਲਾ। ਫਿਰ ਏਦਾਂ ਹੋ ਜਾਂਦਾ ਆ।
ਹਾਂਜੀ,
ਤੇ ਕਰਕੇ,
ਹਾਂ
ਲੋਕੀ ਧਿਆ ਦੇਖਦੇ ਆ, ਹਾਂਜੀ।
'ਮੈਂ ਕਿਹਾ ਤੁਹਾਨੂੰ ਕੀ ਲੱਗਦਾ ਕਿ ਅ? ਅਹ ਅਸੀਂ ਕੰਮ-ਕੰਮ ਖਰਚੇ ਚ, ਕਿਵੇਂ ਪੈਸਾ ਬਚਾ ਸਕਦੇ ਹਾਂ।
ਤੇ ਫਿਰ ਤਾਂ ਇਹ ਹੋ ਸਕਦਾ, ਹੱਥ ਟੈਟ ਕਰਨਾ ਪੈਣਾ, ਠੀਕ ਹੈ ਨਾ, ਥੋੜ੍ਹੀ ਬਹੁਤ ਸਾਨੂੰ ਕੰਜੂਸੀ ਵੀ ਕਰਨੀ ਪੈਣੀ ਐ। ਪਰ ਸਾਡੇ ਕੋਲੋਂ ਪਤਾ, ਸਾਨੂੰ ਕੋਲੋਂ ਹੋਣੀ ਨੀ, ਅਸੀਂ ਇੱਕ ਦਿਨ ਕਰ ਲਾਂਗੇ, ਦੋ ਦਿਨ ਕਰ ਲਾਂਗੇ। ਤੇ ਜਿਹਨੂੰ ਕਹਿੰਦੇ ਛੱਡ ਪਰੇ ਕੀ ਕਰਨੀ ਹੈ, ਕੰਜੂਸੀ ਕਿੱਥੇ ਲੈ ਕੇ ਜਾਣਾ ਪੈਸਾ।
ਹਾਜੀ,
ਕਜੂਸੀ ਵੀ ਅਸੀਂ ਕਿਤਨੀ ਵੀ ਕਰ ਲਾਂਗੇ, ਹੱਥ ਟੈਟ ਕਰਕੇ ਚੱਲਾਂਗੇ ਤਾਂ ਵੀ ਖਰਚੇ ਤੇ ਹੋਣੇ ਹੀ ਹੈ।
ਹਾਂਜੀ, ਹਾਂਜੀ ਇਹ ਤਾਂ ਨਹੀਂ ਇਹ ਨਾ ਮਤਲਬ ਜੇ ਮਤਲਬ ਮਨੀ ਸੇਵ ਕਰਦੇ ਹਾਂ, ਤੇ ਸਾਡੇ ਲਈ ਬਿਹਤਰ ਹੁੰਦਾ ਕਿ ਅਸੀਂ ਕੱਲ ਨੂੰ ਬਿਮਾਰ ਹੋਵਾਂਗੇ। ਤੇ ਉਹ ਸਾਡੇ ਕਮਾਉਣੇ ਆ ਨਾ,
ਬਿਲਕੁਲ ਜੀ ਬਿਲਕੁਲ, ਹਾਂਜੀ-ਹਾਂਜੀ ਉਹ ਤਾਂ ਹੈ ਹੀ ਹੈ, ਪਰ ਥੋੜੀ ਬਹੁਤੀ ਤੇ ਕਰਨੀ ਚਾਹੀਦੀ ਹੈ, ਇਨਸਾਨ ਨੂੰ ਅਗਰ ਇਨਸਾਨ ਦਸ ਹਜ਼ਾਰ ਕਮਾ ਰਿਹਾ। ਤੇ ਉਹ ਚੋਂ ਥੋੜਾ ਰਾਸ਼ਨ ਦਾ ਕੱਢ ਕੇ ਥੋੜਾ ਸਿਲੰਡਰ ਦਾ ਕੱਢ ਕੇ, ਕਮ ਸੇ ਕਮ ਆਪਣਾ ਸੇਵਿੰਗ ਦੋ, ਤਿੰਨ ਹਜ਼ਾਰ ਤਾਂ ਓਕੇ।
ਹਾਂਜੀ-ਹਾਂਜੀ, ਇਹ ਤੇ ਹੈ।
ਕੁਲ ਹੀ ਸਾਈਡ ਕਰਦੇ ਤਿੰਨ ਹਜ਼ਾਰ ਨੂੰ, ਉਹ ਸਮਝੇ ਕਿ ਮੇਰੇ ਕੋਲ ਸੱਤ ਹਜ਼ਾਰ ਹੀ ਹੈ, ਮੈਂ ਚ ਸਭ ਕੁੱਛ ਕਰਨਾ। ਜਿੱਦਾਂ ਕਰਨਾ, ਜਿਵੇਂ ਕਰਨਾ, ਹੁਣ ਜਿਵੇਂ ਕਰਨਾ ਮੈਂ। ਕਰਨਾ ਬਟ ਐ ਮੈਂ ਤ੍ਰੈ ਹਜ਼ਾਰ ਮੈਂ ਸਿਰਫ ਦੁੱਖ-ਸੁੱਖ ਲਈ ਰੱਖੇ ਦੇ ਆ। ਕਿ ਇਨਸਾਨ ਨੂੰ ਕਿਧੇ ਜਾਣਾ ਪੈ ਜਾਂਦਾ, ਕਿਧਰੇ ਆਣਾ ਕੋਈ ਆ ਹੀ ਜਾਂਦਾ, ਅਰਜੈਂਟਲੀ ਕਿਸੇ ਟਾਈਮ ਨਹੀਂ ਹੁੰਦਾ ਹੱਥ ਵਿੱਚ ਪੈਸਾ, ਸਾਡੇ ਫਿਰ ਉਹ ਚੀਜ਼ ਸਾਡੇ ਕੰਮ ਆ ਸਕਦੀ ਹੈ।
ਹਾਂ,
ਬਿਲਕੁਲ, ਉਹ ਤਾਂ ਨਾ ਹੁਣ ਚੱਲੇ, ਕਿ ਉਹ ਪੈਸੇ ਹੈ ਹੀ ਨਹੀ ਸਾਡੇ ਕੋਲ ਸਾਨੂੰ ਜੀ ਤੇ ਘਰ ਦਾ ਗੁਜ਼ਾਰਾ ਕਰਨਾ ਜਿਵੇਂ ਮਰਜੀ ਕਰੀਏ।
ਹਾਂਜੀ, ਸਾਡੇ ਮਾੜੇ ਟਾਈਮ ਚ ਸਾਡਾ ਨਾਲ ਪੈਸਾ ਹੀ ਖੜਦਾ ਵਾ, ਮਤਲਬ ਨਾਲ ਜਦੋਂ ਅਸੀਂ ਬਿਮਾਰ ਬਮੂਰ ਜਾ ਹੁੰਦੇ ਆ ਕੁੱਝ ਮਤਲਬ ਜਦੋਂ ਖਰਚਾ ਵੀ ਕਰਨਾ
ਹਾਂਜੀ-ਹਾਂਜੀ, ਉਹ ਤਾਂ ਹੈਈ ਐ। ਅੱਜਕਲ ਬੱਚਿਆਂ ਦੇ ਖਰਚੇ ਬੜੇ ਹੈਗੇ ਆ। ਤੁਸੀਂ ਦੇਖੋ ਨਿੱੱਕੇ-ਨਿੱੱਕੇ ਬੱਚੇ ਕਿਡਾ ਜੋਏ ਤੇ ਹੱਥ ਰੱਖਦੇ ਆ। ਉਹ ਪੰਜਾਹ ਰੁਪਏ ਦੀ ਚੀਜ਼ ਹੈਗੀ। ਉਹ ਚ ਨਿਕਲਦਾ ਕੁਛ ਵੀ ਨੀ ਐ। ਦੋ ਚੋਕਲੇਟ ਬਾਊਲਸ ਨਿਕਲਦੇ, ਨਿੱੱਕੇ-ਨਿੱੱਕੇ ਉਹ ਵੀ ਮਿੱਠਾ ਇਤਨਾ ਬਹੁਤ ਉਹ ਤੇਜ਼ ਹੁੰਦਾ ਆ, ਬੱਚੇ ਖਰੀਦ ਦੇ ਕਿਉਂ ਉਹ ਖਿਡੋਣੇ ਨਿੱੱਕੇ ਜੇ ਖਿਡੋਣੇ ਕਰਕੇ। ਬਹੁ ਚਾਅ ਹੁੰਦਾ ਕਿ ਖਿਡੋਣੇ ਨੇ ਬੱਸ ਉਹ ਖਾਂਦੇ ਉਹ ਵੀ ਨੀ ਐ ਬੱਚੇ।
ਆਹ! ਬੱਚੇ ਕਿਹੜਾ ਖਾਂਦੇ ਨੇ ਬੱਚੇ ਨੂੰ ਤਾਂ ਬੱਸ ਵੈਸੇ ਹੀ ਹੁੰਦਾ ਵਾ ਚਾਅ ਜਾ ਹੁੰਦਾ ਵਾ।
ਬਿਲਕੁਲ-ਬਿਲਕੁਲ, ਹੁਣ ਬਾਕੀ ਬੱਚੇ ਨੂੰ ਨਹੀਂ ਲੈ ਕੇ ਦਾਂਗੇ, ਬੱਚਾ ਜਿੱਦ ਕਰੇਗਾ, ਰੋਏਗਾ ਸਾਨੂੰ ਵੀ ਚੰਗਾ ਨਹੀ ਲੱਗੇਗਾ।
ਸਾਨੂੰ ਫਿਰ ਲੈ ਕੇ ਦੇਣੀ ਪੈਂਦੀ, ਚੱਲ ਬੱਚੇ ਤੋਂ ਵੱਧ ਕੇ ਥੋੜੀ ਪੈਸਾ ਹੈਗਾ ਆ। ਇਹਦੇ ਲਈ ਜੋੜ ਰਿਹਾ। ਇਹਨੂੰ ਰੁਵਾ ਕਿਉਂ ਰਿਹਾ ਚੱਲ ਲੈ ਦਿੰਨੇ ਆ ਕੁੱਕਰਨ ਵਾਲੇ ਕੰਜੂ ਸੀ ਕਰ ਲੈਂਦੇ ਆ ਨਹੀਂ ਮੇਰੇ ਕੋਲ ਹੋ ਹੀ ਨਹੀ ਪਾਂਦੀ। ਕਈ ਲੋਕਾਂ ਕੋਲ ਤੇ, ਮੇਰੇ ਕੋਲ ਤਾਂ ਬਿਲਕੁਲ ਨਹੀ ਹੋ ਪਾਂਦੀ। ਮੈਂ ਜਿੰਨਾ ਮਰਜ਼ੀ ਸੋਚ ਲਾਂ। ਕਿ ਮੈਂ ਹੱਥ ਟੈਟ ਲੈਣਾ, ਪਰ ਮੇਰੇ ਕੋਲ ਹੱਥ ਟੈਟ ਚੱਲਦਾ ਈ ਨੀ ਆ।
ਹੂੰ,
ਮੈਂ ਬਹੁਤ ਸੋਚਦੀ ਆ। ਕਿ ਮੈਂ ਇਤਨਾ ਪੈਸਾ ਬਚਾ ਕੇ ਚੱਲਾਂਗੀ, ਪਰ ਮੇਰੇ ਕੋਲ ਆਣ ਟਾਈਮ ਤੇ ਰੱਬ ਦਾ ਸ਼ੁਕਰ ਐ ਬਚ ਵੀ ਜਾਂਦਾ। ਪਰ ਉਤਨਾ ਨਾ ਬੱਚੇ ਥੋੜ੍ਹਾ ਬਚ ਜਾਂਦਾ, ਪਰ ਬਚ ਜਾਂਦਾ।
ਹੂੰ,
ਬਿਲਕੁਲ, ਇਹ ਨੀ ਕਿ ਮੈਂ ਫੇਰ ਕੰਜੂਸੀ ਕਰਦੀ ਆ, ਮੈਂ ਕੰਜੂਸੀ ਮੈਂ ਕਰ ਹੀ ਨੀ ਪਾਂਦੀ ਆ।
ਅੱਜ-ਕੱਲ੍ਹ ਸਕੂਲ ਬੱਚੇ ਦੇ ਸਕੂਲ ਜੇ ਬੱਚੇ ਨੂੰ ਮਤਲਬ ਸਕੂਲ ਪੜਾਨੇ ਆ ਉਹਨਾਂ ਦੀ ਫੀਸ ਵੀ ਬਹੁਤ ਜ਼ਿਆਦਾ ਹੋ ਗਈਆਂ ਨੇ।
ਬਿਲਕੁਲ ਜੀ ਬਿਲਕੁਲ, ਉਹ ਤਾਂ ਹੈ ਈ ਐ। ਸਕੂਲਾਂ ਦੇ ਬੱਚੇ ਦਾ ਅੱਜ-ਕੱਲ ਤਾਂ ਪਤਾ ਕੋਈ ਦੀਵਾਲੀ ਆਈ ਆ ਹਾਂਜੀ, ਇੱਕੀਆਂ-ਗਿਆਰਾਂ ਦੀਵੇ ਲਿਆ ਦੀਵੇ ਲਿਆ ਕੇ ਦਿਓ ਬੱਚਿਆਂ ਨੂੰ ਹੋਲੀ ਆਈਏ ਬੱਚ ਬੱਚੇ ਨੂੰ ਰੰਗ ਲਿਆ ਕੇ ਦਿਓ ਸਕੂਲ ਵਾਲੇ ਵੱਖਰੇ ਮੰਗਾਂਦੇ ਹੈਗੇ ਐ।
ਹਾਂਜੀ-ਹਾਂਜੀ, ਇਹ ਤੇ ਐ ਹਰ ਫੈਸਟੀਵਲ ਤੇ ਬੱਚੇ ਨੂੰ ਬੱਚਿਆਂ ਕੋਲੋਂ ਪੈਸੇ ਮੰਗਦੇ ਆ। ਬੱਚਿਆਂ ਕੋਲੋਂ ਕਹਿ ਮਤਲਬ ਬੱਚਿਆਂ ਨੂੰ ਕਹਿ ਦੀਨੇ ਆ ਕਿ ਤੁਸੀਂ ਆਪਣੇ ਘਰਦਿਆਂ ਨੂੰ ਮਤਲਬ ਪੇਰੈਂਟਸ ਨੂੰ ਘਰਦਿਆਂ ਨੂੰ ਬੋਲੋ ਸਾਨੂੰ ਪੈਹੇ ਦੇਣਗੇ ਅਸੀਂ ਫੰਕਸ਼ਨ ਕਰਾਨਾ
ਬਿਲਕੁਲ ਜੀ ਬਿਲਕੁਲ, ਐ ਹੁਣ ਕੀ ਕਹਿੰਦੇ ਨੇ ਕ੍ਰਿਸਮਸ ਡੇ ਆਂਦਾ ਆ ਕਹਿੰਦੇ ਜਾਓ ਡਰੈੱਸਾਂ ਪਾ ਕੇ ਆਓ ਪਰੀਆਂ ਵਾਲੀਆਂ ਪਿੰਕ ਕਲਰ ਦੀਆਂ। ਭਾਵੇਂ ਕਿਰਾਏ ਤੇ ਲਓ, ਭਾਵੇਂ ਬਾਜ਼ਾਰੋਂ ਲੋ ਫਿਰ ਲੈਣੀ ਪੈਂਦੀ ਐ ਪੂਰੀ।
ਹਾਂਜੀ, ਵੈਸੇ ਇਹ ਫ਼ਰਜ਼ ਤਾ ਸਕੂਲ ਵਾਲਿਆਂ ਦਾ ਬਣਦਾ ਬਾਕੀ ਅਸੀਂ ਬੱਚਿਆਂ ਨੂੰ ਗਿਫਟ ਦਈ ਦਈਏ ਤਿਉਹਾਰਾਂ ਤੇ। ਜਾਂ ਉਹਨਾਂ ਨੂੰ ਡਰੈੱਸ ਵਗੈਰਾ ਦਿੱਤੀ ਜਾਣੀ ਆ।
ਪਿੰਡਾ ਤੀ ਐਨਟਰ ਕਰਦੇ ਆ ਤੇ ਖਰਚੇ ਵੀ ਨਾ ਕਰਾਣ ਨਾ ਤਾ ਮਤਲ ਕੀ ਸਕੂਲ ਪੜ੍ਹਾਈ ਲਈ ਐ ਖਾਲੀ ਪੜ੍ਹਾਈ ਕਰਾਣ ਬਸ। ਉਹ ਆਪਣੇ ਘਰ ਵਿਜ ਵੀ ਤਿਉਹਾਰ ਮਨਾਦੇ ਆ ਹਰ ਇਨਸਾਨ ਜਿਹਦੇ ਘਰ ਤਿਉਹਾਰ ਹੋਏਗਾ ਓ ਤੇ ਮਨਾਏਗਾ ਈ ਨਾ ਬੱਚੇ ਨੂੰ ਨੋਲੇਜ ਓ ਦੀਵਾਲੀ ਆ ਈ ਜਾਏਗੀ ਤੁਸੀਂ ਪੜ੍ਹਾਈ ਲਈ ਸਕੂਲ ਖੋਲ੍ਹਿਆ ਪੜ੍ਹਾਈ ਲਈ ਲੈ ਪੈਸੇ ਇਹ ਨਿਕੰਮੇ ਕੰਮ ਵਾਸਤੇ ਨੀ ਲੈ ਰੇ ਓ।
ਉਹ ਤਾਂ ਹੈ ਜੀਹਦੇ ਕੋਲ ਪੈਸੇ ਨੀ ਹੁੰਦੇ ਉਹ ਕਿੱਧਰੋਂ ਮਤਲਬ ਕਿੱਥੋਂ ਦਵਾ ਕੇ
ਦੇਣੇ ਪੈਂਦੇ ਆ। ਫਿਰ ਦੇਣੇ ਪੈਂਦੇ ਆ ਬੱਚਾ ਮਗਰ ਪੈਂਦਾ ਬੱਚਾ ਰੋਂਦਾ ਜ਼ਿੱਦ ਕਰਦਾ ਮੈਂ ਨੀ ਜਾਵਾਂਗਾ ਹੁਣ ਮੈਂ ਨੀ ਕਰਾਂਗਾ ਮੇਰੀ ਬੇਸਤੀ ਹੋਏਗੀ।
ਹਾਂ, ਬੱਚੇ ਨੂੰ ਬੱਚੇ ਨੂੰ ਆਹ ਹੁੰਦਾ ਕਿ ਜੇ ਮੈਂ ਨਾ ਪਾ ਕੇ ਜਾਵਾਂਗਾ ਮੇਰੀ ਬੇਜ਼ਤੀ ਹੋਣੀ ਆ ਵੀ ਹਾਂ। ਐ ਬੱਚੇ ਨੂੰ ਇਹ ਹੁੰਦਾ ਵਾ ਕਿ, ਮਤਲਬ ਫੀਲ ਜਾ ਹੁੰਦਾ ਨਾ।
ਬਿਲਕੁਲ-ਬਿਲਕੁਲ। ਪਰ ਮੈਂ ਤੇ ਇਹੀ ਕਹਿੰਨੀ ਆ ਮੈਡਮਾਂ ਦੇ ਫਾਲਤੂ ਦੇ ਚੋਚਲੇ ਵਗੈਰਾ ਹੈਗੇ ਨੇ ਮੈਡਮਾਂ ਨੂੰ ਇਹ ਬੰਦ ਕਰਨੇ ਚਾਹੀਦੇ ਨੇ। ਕਿਉਂਕਿ ਜਿਹਦੇ ਘਰ ਤਿਉਹਾਰ ਹੋਵੇ ਉਹ ਤਾਂ ਬੱਚਾ ਘਰ ਵੀ ਮਨਾਏਗਾ ਹੀਏ ਆਪਣੇ ਐਵੇਂ ਉੱਥੇ ਵੀ ਲਿਆਓ ਤਾਂ ਘਰ ਵੀ ਲਿਆਓ, ਡਬਲ ਖਰਚਾ ਪੇਰੈਂਟਸ ਦਾ ਕਰਾ ਰੇ ਨੇ।
ਹਾਂਜੀ।
ਭਾਈ ਲੀ ਏ ਹਾਂ ਤੂੰ ਛੁੱਟੀ ਕਰ ਸਕ ਛੁੱਟੀ ਉਵੇਂ ਹੁੰਦੀ ਆ ਸਕੂਲ ਤਿਉਹਾਰਾਂ ਦੀ। ਤੁਸੀਂ ਕਿਉਂ ਮਨਾ ਰੇਓ ਇਕ ਦਿਨ ਪਹਿਲਾਂ?
ਹਾਂਜੀ -ਹਾਂਜੀ ਤੁਸੀ ਉਹ ਤਾਂ ਉਹ ਤਾਂ ਉਹ ਤਾਂ ਗੱਲ ਹੈਗੀ
ਐਵੀ ਪੈਹਾ ਬਰਬਾਦ ਕਰਵਾ ਗੇ ਆਪਣਾ ਪੜ੍ਹਾਓ ਤੁਸੀਂ ਪੜ੍ਹਾਣ ਲਈ ਸਕੂਲ ਖੋਲ੍ਹਿਆ ਤੁਹਾਰਾ ਲਈ ਖੋਲਿਆ। ਹਾਂ ਬੱਚੇ ਨੂੰ ਜਾਣਕਾਰੀ ਦੇਣੀ ਐ ਬੱਚੇ ਨੂੰ ਜਾਣਕਾਰੀ ਨੋਰਮਲ ਬਿਠਾ ਕੇ ਦਓ। ਜਿਵੇ ਸਕੂਲ ਪੜ੍ਹਾਂਦੇ ਓ ਤੁਸੀਂ ਬਿਲਕੁਲ ਦਿਖਾਓਗੇ ਕਿ ਜਾਣਕਾਰੀ ਏਦਾਂ ਦਿੱਤੀ ਜਾਂਦੀ ਐ।
ਹਾਂਜੀ-ਹਾਂਜੀ।
ਕ੍ਰਿਸਮਿਸ ਕਈ ਲੋਕੀ ਨੀ ਮਨਾਂਦੇ ਐ। ਕਿਉਂਕਿ ਉੱਥੇ ਸੇਅਬਜਾਦੇ ਸ਼ਹੀਦੀ ਦਿਹਾੜਾ ਹੁੰਦਾ ਆ ਹੁਣ ਜਿਹੜੇ ਸਕੂਲ ਬੱਚੇ ਸਰਦਾਰਾਂ ਦੇ ਆ ਹੁਣ ਮਨਾਣਾ ਪੈਂਦਾ ਆ। ਸਕੂਲ ਜਾ ਕੇ ਫੇਰ ਹੁਣ ਬੱਚੇ ਕੱਪੜੇ ਪੁਆਉਣੇ ਪੈਂਦੇ ਆ ਬ ਸਾਰੇ ਬੱਚਿਆਂ ਵਾ ਕਰਨ ਡਰੈੱਸਾਂ ਪੁਆਣੀ ਪੈਂਦੀਆਂ ਪਰੀਆਂ ਵਾਲੀਆਂ ਉਹ ਕੀ ਕਰਨ ਫੇਰ। ਉਹ ਮਜਬੂਰ ਹੈਗੇ ਨਾ ਸਕੂਲ ਦਾ, ਸਕੂਲ ਦਾ ਟਾਸਕ ਹੈਗਾ ਫਿਰ। ਇਹ ਗਲਤ ਚੀਜ਼ਾਂ ਨੇ। ਇਹ ਨੀ ਵੀ ਕਰਨੀਆਂ ਚਾਹੀਦੀਆਂ। ਆਪਣੇ ਆਪਣੇ ਘਰ ਜਾਉ ਕਰਨਾ ਏਂ, ਜੋ ਮਰਜ਼ੀ ਕਰੋ। ਸਕੂਲ ਚ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ।
ਹਠ
ਕਾਲਜ ਤੇ ਹਰ ਕੋਈ ਦਿੰਦਾ ਹੀਏ, ਆਪਣੇ ਬੱਚੇ ਨੂੰ। ਕਿ ਇਸ ਦਿਨ ਏ ਹੋਇਆ ਸੀ। ਇਸ ਦਿਨ ਏ ਹੋਇਆ ਸੀ। ਹਰ ਬੱਚਾ ਹਰ ਮਾਂ ਪਿਓ ਆਪਣੇ ਬੱਚਿਆਂ ਨੂੰ ਇਤਿਹਾਸ ਦੱਸਦਾ ਹੈ ਆਪਣਾ।
ਹਾਂਜੀ- ਹਾਂਜੀ ਇਹ ਤਾਂ ਹੈ, ਤੇ ਇਸਦੇ ਨਾਲ ਮਤਲਬ ਜ ਅਸੀਂ ਮਤਲਬ ਸ਼ੇਵਿੰਗ ਕਰਦੇ ਆ ਵੀ ਮਤਲਬ ਇਹ ਏ ਡਰੈਸ ਡਰਸਦੇ। ਇਹਦਾ ਫਿਰ ਬੇਫਸੂਲੀ ਲਈ ਖਰਚਾ ਹੁੰਦਾ ਵਾ ਕਿ ਬੱਚਾ ਇੱਕ ਵਾਰ ਪਾਉਂਦਾ ਇਕ ਤੋਂ ਵੱਧ ਉਹਨੂੰ ਪਾਂਦਾ ਹੀ ਨਹੀਂ ਹੈਗਾ। ਉਹ ਬੇਫਜਲੀ ਖਰਚੇ ਹੀ ਹੈਗੇ ਮੇਰਾ।
ਬਿਲਕੁਲ ਜੀ ਬਿਲਕੁਲ ਸਾਲ ਚ ਇੱਕ ਵਾਰੀ ਇੱਕ ਦਿਨ ਪਾਉਣੇ ਨਵੇਂ ਕੱਪੜੇ ਲੈਣੇ ਪੈਂਦੇ ਏ।
ਹਾਂਜੀੀੀ।
ਹੁਣ ਕ੍ਰਿਸਮਸ ਤੇ ਸਕੂਲੇ ਮੈਡਮਾ ਕ੍ਰਿਸਮਸ ਬਾਲੀਆਂ ਡਰੈਸਾ ਪਵਾਨਦੀਆਂ ਏ। ਸਾਡੇ ਸਰਦਾਰਾਂ 'ਚ ਕਿੱਥੇ ਪੈਂਦੀਆਂ ਡਰੈੱਸਾ ਕ੍ਰਿਸਮਸ ਵਾਲੀਆਂ। ਸਾਡੇ ਆਏ ਸਾਲ ਇੱਕ ਵਾਰੀ ਪੈਂਦੀ ਆ ਉਹ ਵੀ ਚਾਰ ਸੌ ਪੰਜ ਸੌ ਦੀ ਘੱਟ ਦੀ ਨੀ ਆਂਦੀ ਐ। ਅਗਲੇ ਸਾਲ ਛੋਟੀ ਹੋ ਜਾਂਦੀ ਫਿਰ ਨਵੀਂ ਲੈ ਕੇ ਦੋ।
ਹਾਂਜੀ-ਹਾਂਜੀ ਆਹੀ ਤਾਂ ਮੈਂ ਗੱਲ ਕਹਿ ਰਿਆ ਕਿ ਉਸਦਾ ਤਾਂ ਕੋਈ ਫਾਇਦਾ ਈ ਨੀ ਹੈਗਾ ਨਾ ਬੱਚੇ ਬਾਅਦ 'ਚ ਪਾਂਦੇ ਆ ਉਹਨੂੰ।
ਬਿਲਕੁਲ ਐ ਨਿਕੰਮੇ ਖਰਚੇ ਕਰਵਾਂਦੀਆਂ ਮੈਡਮਾਂ। ਅਸੀ ਆਪਣੇ ਬੱਚੇ ਨੂੰ। ਘਰ ਵੀ ਨਹੀਂ ਪਵਾ ਸਕਦੇ। ਲੋਕੀ ਕਹਿੰਦੇ ਨੇ ਹਾਏ, ਸ਼ਹੀਦੀ ਦਿਹਾੜੇ ਤੇੇੇੇ ਕ੍ਰਿਸਮਸ ਮਨਾ ਰਹੇ ਨੇ।
ਹਾਂਜੀ, ਹਾਂਜੀ।
ਤਾਂ ਉਹ ਘੰਟੇ ਤੋਂ ਸਾਨੂੰ ਪੈਸਾ ਖਰਚ ਕਰਨਾ ਪੈਂਦਾ, ਪੰਜ ਸੌ ਰੁਪਇਆ ਘੰਟੇ ਦਾ ਖਰਚ ਕਰਨਾ ਪੈਂਦਾ
ਹੂੰ, ਉਹ ਤਾਂ ਹੈ ਜੀ ਬੇਫਸੂਲੀ ਖਰਚਾ ਮੇ ਮੈਨੂੰ ਤਾਂ ਇਹੀ ਲੱਗਦਾ ਹਾਂ। ਤੇ ਟੀਚਰਾਂ ਨੂੰ ਤੇ ਸਕੂਲਾਂ ਵਾਲਿਆਂ ਨੂੰ ਵੀ ਇਹ ਹੋਣਾ ਚਾਹੀਦਾ, ਵੀ ਜੇ ਇਹਨਾਂ ਨੂੰ ਪਸੰਦ ਹੈਗਾ ਤਾਂ ਲੈ ਲਓ ਜੇ ਇਹਨਾਂ ਨੂੰ ਨਹੀਂ ਦੇਗਾ ਤਾਂ ਨਾ ਲਵੋ। ਤੇ ਉਹ ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਲਓ
ਹਾਂਜੀ, ਸਕੂਲ ਰੈਂਟ ਤੇ ਰੱਖੋ ਕਿ ਬੱਚੇ ਨੂੰ ਇਕ ਸਿਰਫ ਨਾ ਰੱਖੋ ਸੋ ਪੰਜਾਂ ਰੱਖੋ ਸੁੱਚਾ ਰੱਖੋ ਅਗਲੇ ਸਾਲ ਛੋਟੇ ਬੱਚੇ ਦੇ ਕੰਮ ਆ ਜਾਏਗੀ। ਚਲੋ ਠੀਕ ਹੈ, ਤੁਹਾਨੂੰ ਮੈਂ ਕਰਦੀ ਆ। ਓਕੇ ਜੀ, ਸਤਿ ਸ਼੍ਰੀ ਅਕਾਲ।